ਹੈਲੋ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
ਹੋਰ ਠੀਕ ਓ?
ਬਹੁਤ ਵਧੀਆ ਜੀ ਬਹੁਤ ਵਧੀਆ, ਥੋੜੇ ਨੈਟਵਰਕ 'ਚ ਆਓ ਤੁਹਾਡੀ ਆਵਾਜ਼ ਨਾਂ ਕੱਟ ਰਹੀ ਐ ਥੋੜੀ।
ਹੁਣ ਆ ਰਹੀ ਏ, ਠੀਕ ਅਵਾਜ਼?
ਹਾਂਜੀ, ਹੁਣ ਸਹੀ ਆ ਰਹੀ ਆ, ਹੋਰ ਦੱਸੋ ਜੀ, ਕੀ ਹਾਲ-ਚਾਲ?
ਵਧੀਆ, ਤੁਸੀਂ ਸੁਣਾਓ ਕੀ ਕਰ ਰਹੇ ਓ?
ਕੁਛ ਨੀ ਬਸ ਜੀ ਬੈਠੇ ਸੀ, ਅਹ ਕੁਛ ਡਿਸਕਸ਼ਨ ਹੋ ਰਹੀ ਸੀ ਸੋਸ਼ਲ ਮੀਡੀਆ ਦੀ, ਤੇ ਮੈਂ ਕਿਹਾ ਤੁਹਾਨੂੰ ਪੁੱਛਾਂ। ਕੀ, ਕੀ ਬੈਨੀਫਿਟਸ ਹਨ, ਸੋਸ਼ਲ-ਮੀਡੀਆ ਦੇ?
ਬੈਨੀਫਿਟ ਤਾਂ ਬੜੇ ਹੈਗੇ ਨੇਂ ਜਿਵੇਂ ਤੁਸੀਂ, ਸੋਸ਼ਲ-ਮੀਡੀਆ ਤੇ ਜਿਵੇਂ ਯੂਟਿਊਬ ਹੋਗਿਆ ਇੰਸਟਾਗ੍ਰਾਮ ਹੋਗਿਆ, ਐਦ ਦੇ ਰੀਲਾਂ ਬਣਾਕੇ, ਬਲੋਗ ਬਣਾਕੇ, ਫੇਰ ਰੀਲਸ ਬਣਾਕੇ ਸ਼ੋਰਟਸ ਬਣਾਕੇ, ਅਪਣੇ ਪੈਸੇ ਬਣਾ ਸਕਦੇ ਓ, ਪੈਸੇ ਕਮਾਓ।
ਪੈਸੇ ਕਮਾ ਸਕਦੇ ਸਹੀ ਗੱਲ ਏ, ਐ ਤੇ ਚਲੋ ਬੈਨੀਫਿਟ ਹੋਗਿਏ, ਤੇ ਨੁਕਸਾਨ ਦੱਸੋ ਨੁਕ ਸਾਨ ਵੀ ਤੇ ਹੈ ਨਾਂ, ਇਹਦੇ?
ਹਾਂ, ਨੁਕਸਾਨ ਵੀ ਬੜੇ ਹੈਗੇ ਨੇਂ ਜਿਵੇਂ ਤੁਹਾਨੂੰ ਫੋਨ ਆਣਗੇ ਹੁਨ। ਫੋਨ ਆਕੇ ਕਹਿਣਗੇ ਬਈ ਤੁਸੀਂ, ਓਟੀਪੀ ਦੱਸੋ? ਓ ਟੀ ਪੀ ਦੱਸਤਾ ਸਾਡੇ ਸਾਰੇ, ਬੈਂਕ ਅਕਾੰਊਂਟ'ਚੋਂ ਪੈਸੇ ਉੱਡ ਜਾਣਗੇ। ਐ ਇਹਦੇ ਫਾਇਦੇ, ਐ ਦੇ ਨੁਕਸ ਸਾਨ ਹੈਗੇ ਨੇਂ, ਫਾਇਦੇ ਵੀ ਬੜੇ ਹੈਗੇ ਨੇਂ।
ਪਰ ਇਹ ਸੋਸ਼ਲ-ਮੀਡੀਆ ਤੇ ਹੁਣ, ਜਿੱਦਾਂ ਹੁਣ ਅਸੀਂ ਅ-ਪਹਿਲੇ ਜਿਵੇਂ, ਨਿਊਜ਼ਪੇਪਰ ਵਗੈਰਾ ਪੜ੍ਹ ਲੈਂਦੇ ਸੀ। ਹੁਣ ਸਾਰੇ ਘਰ ਨਿਊਜ਼ ਪੇ ਪੇਪਰ ਆਣਾ ਈ ਬੰਦ ਓ ਗਿਆ ਪਹਿਲੀ ਗੱਲ ਤਾਂ ਹੁਣ ਅਸੀਂ ਫੋਨ ਤੇ ਈ ਸਾਰਾ ਕੁਛ ਮਤਲਬ ਕਿ ਸਾਰੀ, ਡਿਟੇਲਸ ਵਗੈਰਾ ਨਿਊਜ ਵਗੈਰਾ ਕੀ ਹੋ ਰਿਆ ਕਿੱਥੇ ਕੀ ਨੀ ਹੋ ਰਿਆ, ਏਹ ਸਭ ਸਾਨੂੰ ਸੋਸ਼ਲ ਮੀਡੀਆ ਪਹਿਲਾਂ ਈ ਪਤਾ ਚੱਲ ਜਾਂਦੈ।
ਹਾਂਜੀ, ਜਿਵੇਂ ਤੁਸੀਂ ਯੂ-ਟਿਊਬ ਤੇ ਸਰਚ ਮਾਰੋਗੇ ਬਈ ਅ ਅ ਕੀ ਕਹਿੰਦੇ ਨੇ ਨਿਊਜ ਕੋਈ ਵੀ ਨਿਊਜ ਚੈਨਲ, ਉਹ ਨਿਊਜ ਚੈਨਲ ਖੋਲ ਕੇ ਪੈ ਜੋ ਓ ਸਾਨੂੰ ਸਾਰਾ ਕੁੱਝ ਦੱਸ ਦੇਣਗੇ।
ਹਾਂ ਹਾਂ ਹਾਂ ਹਾਂ।
ਅੱਜ-ਕੱਲ ਦੀ, ਜਿਵੇਂ ਬੱਚੇ ਹੈਗੇ ਨੇ ਟੂਸ਼ਨ ਦੀ ਫੀਸ ਅਫੋਰਡ ਨਈ ਕਰ ਸਕਦੇ।
ਬਿਲਕੁਲ ਸਈ ਬਿਲਕੁਲ ਸਈ, ਹਾਂ ਹੁਣ ਅੱਜ ਕੱਲ ਵੇਖੋ ਕਿੰਨੇ ਜ਼ਿਆਦਾ ਚੈਨਲ ਆਜ ਆ ਗਏ ਨੇ ਛੋਟੇ-ਛੋਟੇ ਬੱਚੇ ਪਿੰਡਾਂ ਦੇ ਗਾਉਂ ਦੇ ਸਭ ਨੇ ਅਪਣੇ-ਅਪਣੇ ਚੈਨਲਸ ਬਣਾ ਲੇ ਨੇ ਰੀਲਜ਼ ਬਨਾ-ਬਨਾ ਕੇ। ਤੇ ਕੀ ਕਹਿੰਦੇ ਨੇ ਲੋਗ ਬਣਾ-ਬਣਾ ਕੇ
ਹਾਂ, ਅਪਣਾ ਕਰੀਅਰ ਤੇ ਧਿਆਨ ਦੇ ਰਏ ਨੇ।
ਹਾਂ ਸਈ ਗੱਲ ਐ ਸਈ ਗੱਲ ਐ, ਹਾਂ ਹੁਣ ਸੋਸ਼ਲ ਮੀਡੀਆ ਹੁਣ ਮੈਂ ਕੀ ਕਹਿੰਦੇ ਨੇ ਜਦੋਂ ਹੁਣ ਅਸੀਂ ਦੇਖ ਰਏ ਆ ਫੇਸਬੁੱਕ ਦੇਖ ਰਏ ਆ ਜਾਂ ਇੰਸਟਾਗ੍ਰਾਮ ਦੇਖ ਰਏ ਆਂ ਅਸੀਂ ਕਿੰਨੀ ਸਾਰੀ ਨਿਊਜ਼ ਅਸੀਂ ਮਤਲਬ ਕਿ ਉਹ ਪ੍ਰੋਵਾਈਡ ਕਰਦੇ ਸਾਨੂੰ ਕਿੰਨੀ ਜ਼ਿਆਦਾ ਹਰ ਨਿਊਜ਼ ਵਿੱਚ ਕੋਈ ਮਤਲਬ ਕਿ, ਤੁਸੀਂ ਜਿੰਨੀ ਮਰਜ਼ੀ ਦੂਰ ਤੱਕ ਚਲੇ ਜੋ ਅ ਜਿੱਦਾਂ ਹੁਣ ਫੋਰਨ ਦੀ ਈ ਲੈ ਲੋ ਤੁਸੀਂ ਫੋਰਨ ਦੀ ਵੀ ਕੋਈ ਡਿਟੇਲ ਹੋਏ ਕੋਈ ਨਿਊਜ ਹੋਏ। ਨਾਲ ਈ ਪਤਾ ਲੱਗ ਜਾਂਦੀ ਐ।
ਹਾਂਜੀ, ਹੁਣ ਨੁਕਸਾਨ ਹੈਗੇ ਨੇ ਬਈ ਤੁਸੀਂ ਏਹ ਲਾ ਲੋ ਕਿੰਨੇ ਟਾਵਰ ਲੱਗ ਰਏ ਨੇ। ਵੀ ਆਈ ਦੇ ਸਿੰਮ ਦਾ ਅਲਗ ਟਾਵਰ, ਜੀਓ ਦੇ ਟਿਮ ਸਿਮ ਦਾ ਅਲਗ ਟਾਵਰ ਬੀ ਚੈਨਲ ਦਾ ਅਲੱਗ ਟਾਵਰ, ਉਹ ਟਾਵਰ ਲਾਣਦੇ ਤੁਆਨੂੰ ਤੁਆਡੇ ਘਰ ਪੈਸੇ ਵੀ ਦੇਣਗੇ। ਪਰ ਉਹ ਫੈਦਾ ਨੀ ਐ ਨਾ।
ਹਾਂ, ਉਹਦੀ ਓਦੀ ਮਤਲਬ ਕੀ ਵਾਈ, ਹਾਂ ਹਾਂ ਹਾਂ, ਹਾਂਜੀ-ਹਾਂਜੀ।
ਚਿੜੀਆਂ ਵਗੈਰਾ ਹੈਗੇ ਨੇ ਉਹਦਾ ਦਾ ਓ ਤਾਂ ਫੇਰ ਹੈ ਈ ਨਈ ਹੁਣ ਮਰ ਈ ਗਏ ਨੇ ਅੱਧੇ ਤੋਂ ਜ਼ਿਆਦਾ।
ਪਕਸ਼ੀਆਂ ਹਾਂਜੀ-ਹਾਂਜੀ, ਪਕਸ਼ੀਆਂ ਨੂੰ ਜ਼ਿਆਦਾ ਹਾਮ ਹੋ ਰਿਆ।
ਹਾਂਜੀ।
ਹਾਂ, ਬਿਲਕੁਲ ਸਈ ਕਹਿ ਰਏ ਓ ਤੁਸੀਂ, ਐਂ ਨਾ ਸੋਸ਼ਲ-ਮੀਡੀਆ ਤੇ ਹੁਣ ਜਿੱਦਾਂ ਅਸੀਂ ਆਪਣੀ ਪਿੱਕ ਅਪਲੋਡ ਕਰ ਰਏ ਆਂ ਜਿਵੇਂ ਏ ਆਈ ਚੱਲ ਗਿਆ ਹੁਣ ਤੁਸੀਂ ਦੇਖਿਆ ਹੋਣੈ ਏ ਆਈ ਇੱਕ ਸਾਡੀ ਫੋਟੋ ਨੂੰ ਅਲਗ ਜਿਆ ਬਣਾ ਕੇ ਭੇਜ ਰਿਆ ਓਦੇ ਦੇਖੋ ਨਾ ਕਿੰਨਾ ਜ਼ਿਆਦਾ ਚੱਲ ਰਿਆ ਅੱਜ-ਕੱਲ ਏ ਆਈ ਨਾਲ।
ਹਾਂਜੀ, ਆਹ ਵੀ ਗੱਲ ਤੇ ਸਾਡੀ ਫੋਟੋ ਦਾ ਮਿਸ-ਯੂਜ਼ ਕਰ ਦਿੰਦੇ ਨੇ।
ਮਿਸ ਯੂ ਹਾਂਜੀ-ਹਾਂਜੀ, ਕਰ ਲੇਂ ਕਰ ਸਕਦੇ ਨਈ ਕਰ ਕਰ ਰਏ ਐ ਕਈ ਹੁਣ ਜਿਵੇਂ ਆਪਣਾ ਅ ਕੋ ਕੋਈ ਆਪਣੀ ਅ ਲੜਾਈ ਕੱਢਣ ਅਸਤੇ ਅਪਣੀ ਝਗੜਾ ਕੱਢਣ ਅਸਤੇ ਤੇ ਕੀ ਕਹਿੰਦੇ ਨੇ ਬਦਲਾ ਲੈਣ ਆਸਤੇ ਵੀ ਬੰਦੇ ਲੋਕੀ ਐਵੇਂ ਈ ਕਰਦੇ ਐ ਨਾ ਵਈ ਕ ਫੇਸਬੁਕ ਦਾ ਪਾਸਵਰਡ ਮਤਲਬ ਕਿ ਹਾਈਕ ਅ ਫੇਸਬੁਕ ਹੈਕ ਕਰ ਰਏ ਨੇ ਹਾਂਜੀ, ਇੰਸਟਾਗ੍ਰਾਮ ਹੈਕ ਹੋ ਰਿਆ। ਈਵਨ ਕਿ ਸਾਡੇ ਫੋਨ ਨੰਬਰ ਵੀ ਕਈ ਹੈਕ ਕਰ ਲੈਂਦੇ ਨੇ।
ਹਾਂਜੀ, ਕਈ ਬੋਤ ਨੁਕਸਾਨ ਹੈਗੇ ਨੇ ਇਹਦੇ ਤਾਂ ਹੁਣ ਫੈਦੇ ਤੁਸੀਂ ਇਹ ਲਾ ਲੋ ਜਿਵੇਂ ਤੁਆਡੇ ਘਰ ਕੁਛ ਬਣਿਆ ਨੀ ਤੁਸੀਂ ਔਡਰ ਕਰਲੋ। ਓ ਤੁਆਡੇ ਘਰ ਤੱਕ ਫੜਾ ਕੇ ਜਾਣਗੇ, ਏਹ ਫੈਦੇ ਵੀ ਮੰਨ ਲੋ।
ਹਾਂ, ਜਿਵੇਂ ਇੱਕੋ-ਦਮ ਗੈਸਟ ਆ ਗਏ ਨੇ ਘਰ ਵਿਚ, ਸਮਝ ਗਏ ਤੇ ਅਸੀਂ ਇੱਕੋ-ਦਮ ਮਤਲਬ ਔਡਰ ਕਰਨਾ ਬਿੰਲੀਕਿਟ ਤੇ ਕਰਨਾ ਆ ਜਾਂ ਸਵੀਗੀ ਜਾਂ ਜਮੈਟੋ ਤੇ ਸਾਡੇ ਕੋਲ ਓ ਦਸ-ਪੰਦਰਾਂ ਮਿੰਟ ਦੇ ਅੰਦਰ-ਅੰਦਰ ਚੀਜ਼ ਆ ਜਾਂਦੀ ਐ। ਏ ਸਾਰਾ ਸੋਸ਼ਲ ਮੀ, ਹਾਂਜੀ।
ਲਓ ਬਾਈ ਅੱਜ ਤੁਸੀਂ ਕੱਪੜੇ ਲੈਣੇ ਨੇ, ਤੁਸੀਂ ਔਡਰ ਕਰੋਗੇ, ਪਰ ਟਸਟਡ ਐ ਔਡਰ ਕਰਨਾ, ਔਰ ਜੇ ਤੁਸੀਂ ਦੂਜੀ ਐਪ ਤੇ ਕਰੋਗੇ, ਫੇਰ ਤਾਂ ਖ਼ਰਾਬ ਆਏਗਾ। ਸਮਾਨ, ਮੇਰਾ -ਮੇਰਾ ਦੋ ਹਮ ਮੇਰਾ ਦੋਸਤ ਹੈਗਾ ਸੀ, ਉਹਨੇ ਟੀ ਸ਼ੀਟਾਂ ਮੰਗਾਈਆਂ ਆਪਨੀ ਓਦੇ ਤੋਂ, ਪਤਾ ਨੀ ਕੋਈ ਐਪ ਸੀ।
ਠੀਕ ਹੈ, ਅੱਛਾ ਜੀ।
ਹਾਂਜੀ
ਅੱਛਾ, ਮਤਲਬ ਕਿ ਦੇਖ ਲਓ ਕਿੰਨਾ ਜ਼ਿਆਦਾ, ਅਸੀਂ ਅਹ ਟਰਸਟ ਵੀ ਨਹੀਂ ਕਰ ਸਕਦੇ, ਔਨਲਾਈਨ ਸ਼ੋਪ ਪਿੰਤਾਂ ਦੇਖਲੋ।
ਬਸ ਟਰਸਟ ਕਰ ਰਹੇ ਤੇ ਸਿਰਫ, ਕੇਸ਼ ਔਨ ਡਿਲੀਵਰੀ ਦੇ। ਆਪਣਾ, ਸਮਾਨ ਵੇਖੋ ਠੀਕ ਤਾਂ, ਹਾਂ। ਆਪਣਾ ਸਮਾਨ ਵੇਖੋ, ਠੀਕ ਏ ਤਾਂ ਪੈਸੇ ਦੋ, ਆਨਾ ਨਾ ਦੋ।
ਵਰਨਾ ਨਾ ਦੋ, ਪਰ ਹੁਣ ਕਈ ਵਾਰ ਹੁਣ ਜਿਵੇਂ, ਅਸੀਂ ਨਾ ਲੇਡੀਜ਼ ਵਗੈਰਾ ਸੂਟ ਵਗੈਰਾ, ਮੰਗਵਾਉਂਦੇ ਨੇ, ਤੇ ਉਹ ਹੁਣ ਜਿੱਦਾਂ, ਲੁਧਿਆਣਾ ਇੱਕ ਸ਼ੋਪ ਹੈ, ਅਸੀਂ ਉਹਨਾ ਨੂੰ ਕਹਿ ਰਹੇ ਹਾਂ ਵੀ, ਸਾਨੂੰ ਸੂਟ ਭੇਜੋ। ਤੇ ਉਹ, ਕਹਿ ਰਹੇ ਨਹੀਂ ਪਹਿਲੇ ਤੁਸੀਂ ਪੇਮੈਂਟ ਕਰੋ ਔਨਲਾਈਨ, ਫੇਰ ਅਸੀਂ ਤੁਸੀਂ ਤੁਹਾਨੂੰ ਸੂਟ ਭੇਜਾਂਗੇ, ਹੁਣ ਅਸੀਂ ਨਹੀਂ ਕਰ ਪਾ ਰਹੇ, ਤੇ ਉਹ ਬਾਰ ਬਾਰ ਸਾਨੂੰ ਮੈਸੇਜ ਕਰਕੇ ਕਹਿ ਰਹੇ ਵੀ ਤੁਸੀਂ, ਇੱਕ ਪੈਸੇ ਭੇਜ ਦਿਉ ਪੇਮੈਂਟ ਕਰ ਦੌ, ਤੁਹਾਨੂੰ ਸੂਟ ਘਰ ਆ ਜਾਣਗੇ। ਪਰ ਉਹ, ਨਹੀਂ ਕਰ ਸਕਦੇ ਨਾ ਅਸੀਂ, ਟਰੱਸਟ। ਕਿ ਅਸੀਂ ਤੁਹਾਨੂੰ, ਪੇਮੈਂਟ ਵੀ ਕਰਦੀਏ ਤੇ ਸਾਡੇ ਘਰ, ਕੱਪੜਾ ਨਾ ਪਹੁੰਚੇ।
ਉਹਨਾਂ ਨੂੰ, ਪਹਿਲੀ ਕਹਿ ਦੌ ਨਾ, ਬਈ ਤੁਸੀਂ ਜਿਵੇਂ- ਜਿਵੇਂ ਪੰਜ ਸੌ ਰੁਪਏ ਦਾ ਸੂਟ ਏ ਤੇ -ਤੇ ਮੈਂ ਤੁਹਾਨੂੰ ਸੌ ਰੁਪਏ ਕਰ ਦਿੰਦੀ ਹਾਂਬਾਕੀ ਜਿੱਦਾਂ ਆਏਗਾ ਘਰ ਦੇ ਦਾਂਗੀ।
ਹਾਂ, ਪਰ ਉਹ ਏਦਾਂ ਨਹੀਂ ਏਦਾਂ ਮੰਨਦੇ ਨੀ ਨਾ ਮੈਂ ਵੀ ਹੀ ਗੱਲ ਕੀਤੀ ਸੀ। ਉਹ ਐਵੇਂ ਮੰਨ ਹੀ ਨੀ ਰਹੇ, ਬਿਲਕੁਲ ਵੀ ਉਹ ਕਹਿ ਰਿਹੇ, ਚ ਪੂਰੀ ਪੇਮੈਂਟ ਕਰੋ। ਸਾਨੂੰ ਕੀ ਪਤਾ, ਜਦ ਤੁਹਾਡੇ ਕੋਲ ਪ੍ਰੋਡਕਟ ਆਏ, ਤੁਸੀਂ ਸਾਨੂੰ ਪੈਸੇ ਨਾ ਦਓ। ਤੇ ਮੈਂ ਕਿਹਾ, ਅਗਰ ਸਾਡੇ ਕੋਲ ਪ੍ਰੋਡਕਟ ਆਏਗਾ ਤੇ ਅਸੀਂ ਤੁਹਾਨੂੰ ਪੈਸੇ ਕਿਉਂ ਨਈ ਦਾਂਗੇ, ਤੁਸੀਂ ਸਾਨੂੰ ਏਦਾਂ ਪੈਸੇ ਚੀਜ਼ ਦੇ ਦੋਗੇ ਤੇ ਉਹ ਨਹੀਂ ਮੰਨ ਰਹੇ, ਉਹ ਐਵੇਂ ਹੀ ਕਹਿ ਰਹੇ ਨੇ ਕਿ, ਨਹੀਂ ਓਨਲਾਈਨ ਪਹਿਲੇ ਪੇਮੈਂਟ ਕਰੋ। ਫਿਰ ਤੁਹਾਨੂੰ ਅਸੀਂ ਕੱਪੜਾ ਭੇਜਾਂਗੇ, ਫੇਰ ਅਸੀਂ ਕੁਛ ਕਿਹਾ ਹੀ ਨਹੀਂ, ਉਹਨਾਂ ਕਈ ਐਸੇ ਵੀ ਹੈ ਹੁ, ਣ ਕਈ ਐਸੇ ਐਪ ਵੀ ਜਿੱਥੇ ਅਸੀਂ, ਕੈਸ਼ ਔਨ ਡਿਲੀਵਰੀ ਚੀਜ਼ਾਂ ਲੈਂਦੇ ਹਾਂ।
ਸਕੇਮ ਹੋ ਸਕਦਾ ਹੈ ਤਾਂ, ਜੋੇ ਤੁਸੀਂ ਕਹਿ ਰਹੇ ਹੋ।
ਹਾਂ ਇਹ ਤੇ ਸਕੈਮ ਹੋ ਸਕਦਾ ਹੈ, ਕਿਉਂਕਿ, ਉਹ ਮਨ ਨੀ ਨਾ ਰਿਹਾ ਉਹ, ਅਗਲਾ ਬੰਦਾ ਸਾਹਮਣੇ ਵਾਲਾ, ਫੇਰ ਅਸੀਂ ਸਮਝ ਜਾਂਦੇ ਹਾਂ, ਪਰ ਕਈ ਲੋਕ ਐਸੇ ਵੀ ਐ ਅੱਜ, ਦੀ ਡੇਟ ਵਿੱਚ ਕਈ ਐਸੇ, ਸਕੈਮ ਨੂੰ ਉਹ ਵੀ ਕਰ ਲੈਂਦੇ ਨੇ, ਉਹ ਵੀ ਉਹਨਾਂ ਦੇ ਵਿੱਚ ਆ ਵੀ, ਜਾਂਦੇ ਨੇ ਸੂਟ ਵਗੈਰਾ ਮੰਗਵਾ, ਲੈਂਦੀਆਂ ਲੇਡੀਜ਼ ਤੇ ਪੇਮੈਂਟ ਪਹਿਲੇ ਕਰ ਦਿੰਦੀ ਹੈ, ਹਾਂਜੀ ਹੋਗੀ ਜੀ ਪੇਮੈਂਟ ਲੇਕਿਨ, ਉਹਨਾਂ ਕੋਲ ਕੱਪੜੇ ਨੀ ਆਉਂਦੇ, ਸੂਟ ਨਹੀਂ ਆਉਂਦੇ ਪ੍ਰੋਡਕਟ, ਮਿਲਦਾ ਨਈ।
ਹਾਂ ਫਿਰ ਉਹ ਉਹਨਾਂ ਦਾ ਦੋਸ਼ ਲਾਉਂਦੇ ਨੇ, ਉਹਨਾਂ ਨੂੰ ਫੋਨ ਕਰਨਗੇ ਉਹ ਫੋਨ ਨੀ, ਚੱਕਣਗੇ
ਫੋਨ ਚੱਕਣਗੇ ਫੋ ਫੋਨ, ਜਾ ਤੇ ਸਵਿੱਚ ਔਫ ਹੋ ਜਾਏਗਾ। ਜਾਂ ਬਲੋਕ ਹੋ ਜੇਗਾ, ਇਹੀ ਹੋਏਗਾ ਦੋ ਚੀਜ਼ਾਂ ਹੋੰਦੀਆਂ।
ਹਂ ਬਸ, ਅੱਜ-ਕਲ ਤੇ ਤਾਂ ਦੁਨੀਆਂ ਤੇ ਟਰਸਟ ਕਰੋ ਈ ਨਾ। ਸਭ ਤੋਂ ਵੱਡੀ ਗੱਲ ਤੇ ਐ ਏ
ਜੀ ਹਾਂਜੀ ਹਾਂਜੀ। ਨੀਂ ਓ ਕੀ ਕੈਂਦੇ ਓਨਲਾਈਨ ਤੇ, ਤੇ ਬਿਲਕੁਲ ਵੀ ਨਾ ਕਰੋ ਤੁਸੀਂ। ਕਿ ਅਗਰ ਤੁਆਡੇ ਕੋਲ ਚੀਜ਼ ਹੱਥ ਇ ਚ ਆ ਗੀ ਐ, ਫਿਰ ਤੁਸੀਂ ਪੇਮੈਂਟ ਕਰੋ। ਅਦਰਵਾਈਜ਼ ਤੁਸੀਂ ਪੇਮੈਂਟ ਕਦੀ ਨਾ ਕਰੋ। ਪਰ ਏ ਆਈ ਤੇ ਹੁਣ ਕਈ ਲੋਕੀ ਕੈਂਦੇ, ਏ ਆਈ ਤੇ ਭਰੋਸਾ ਘੱਟ ਕਰੋ। ਕਰੋ ਸਟੱਡੀਜ਼ ਤੇ ਬੜਾ ਵਧੀਆ, ਜਿਵੇਂ ਹੁਣ ਮੈਂ ਆਪਣੇ ਬੇਟੇ ਨੂੰ ਪੜ੍ਹਾਂਦੀ ਆਂ ਏ ਆਈ ਤੋਂ ਮੈਂ ਕੁਛ ਵੀ ਪੁੱਛਦੀ ਆਂ ਤੇ ਓ ਮੈਨੂੰ ਸਈ ਆਂਨਸਰ ਦੇੰਦਾ ਬਿਲਕੁਲ। ਪਰ ਏਦੇ ਤੇ ਇਨ੍ਹਾਂ ਟਰਸਟ ਨਾ ਕਰੋ ਕਿ ਤੁਸੀਂ ਆਪਣੇ ਪਰਸਨਲ ਇਨਫੋਰਮੇਸ਼ਨ ਜਾਂ ਪਰਸਨਲ ਡਿਟੇਲ ਏਦੇ ਚ ਪਾਓ। ਓ ਗਲਤੀ ਨਈਂ ਕਢਨੀ। ਹਾਂ, ਓ ਗ਼ਲਤੀ ਨੀਂ ਕਰਨੀ ਹਾਂ ਏ ਕਿ ਸਟੱਡੀ ਵਾਸਤੇ ਬੋਤ ਵਧੀਆ ਐ। ਕੋਈ ਕਿਸੇ ਚੀਜ਼ ਅਸਤੇ, ਅਸੀਂ ਕਿਧਰੇ ਜਾਣਾ-ਆਣਾ। ਅਸੀਂ ਕਿਵੇਂ ਜਾਈਏ ਓ ਚੀਜ਼ ਵਾਸਤੇ ਬੋਤ ਵਧੀਆ। ਪਰ ਹੋਰ ਚੀਜ਼ਾਂ ਆਸਤੇ ਨੀਂ ਆਪਣੀ ਪਰਸਨਲ ਡਿਟੇਲ ਵਾਸਤੇ ਨੀਂ ਬਿਲਕੁਲ ਵੀ।
ਬਸ ਅਈ ਓ ਏ ਬਈ ਆਪਣੀ ਪਰਸਨਲ ਡਿਟੇਲ ਤਾਂ ਕਿਸੇ ਨੂੰ ਨਾ ਦੋ ਅੱਜ।
ਕਿਸੇ ਨੂੰ ਨਾਂ ਦੋ। ਸਈ ਗੱਲ ਐ, ਨਾ ਈਂ ਪਰਸਨ ਨੂੰ ਲਾਈਵ ਪਰਸਨ ਨੂੰ ਵੀ ਨਾ ਦੋ ਤੇ ਕਿ ਨਾਂਮ ਓਨਲਾਈਨ ਐ ਚੀਜ਼ਾਂ ਨੂੰ ਵੀ ਨਾ ਸੋਸ਼ਲ ਮੀਡੀਆ ਨੂੰ ਤੇ ਬਿਲਕੁਲ ਵੀ ਨੀਂ।
ਹਾਂ ਨਈਂ ਤਾਂ ਮਿਸਯੂਜ ਕਰਦੇ ਨੇਂ, ਅੱਜ-ਕਲ ਕਿਸੇ ਦਾ ਕੋਈ ਨੀਂ। ਅੱਜ ਕੱਲ ਕਿਸੇ ਦਾ ਕੋਈ ਓ, ਓ ਨੀਂ ਐ ਸੱਚਾ।
ਨਈਂ ਐ, ਹੁਣ ਬਾਰ ਨਾ ਮੇਰੇ ਨੋਨ ਗਏ ਹੋਏ ਨਾ ਫੋਰਨ ਕੈਨੇਡਾ ਤੇ ਓ ਓਨ੍ਹਾਂ ਨੇ ਫੇਕ ਆਈ ਡੀ, ਓਨ੍ਹਾਂ ਦੀ ਆਈ ਡੀ ਹੈਕ ਹੋ ਗੀ ਹੋਣੀ ਏ ਤੇ ਓਨਾਂ ਦੀ ਆਈਡ ਤੋਂ ਮੈਨੂੰ ਮੈਸੇਜ ਆ ਰਿਆ ਕਿ ਮੈਨੂੰ ਨਾ ਇੰਨੇ ਪੈਸੇ ਚਾਈਦੇ। ਤੇ ਮਤਲਬ ਕਿ ਮੈਂ ਸੋਚਾਂ ਕਿ ਏ ਬੰਦਾ ਮੇਰੇ ਕੋਲ ਪੈਸੇ ਕਿਉਂ ਮੰਗ ਰਿਆ ਤੇ ਫਿਰ ਜਦ ਅਸੀਂ ਓਨਾਂ ਨੂੰ ਪਰਸਨਲੀ ਪੁੱਛਿਆ, ਓ ਕੈਂਦੇ ਨਈਂ ਜੀ ਮੇਰੀ ਨਾ ਆਈਡੀ ਹੈਕ ਹੋ ਗੀ ਐ ਤੇ ਤਾਨੂੰ ਕੋਈ ਵੀ ਐਸਾ-ਵ ਐਸਾ ਮੈਸੇਜ ਆਏ ਤੇ ਤੁਸੀਂ ਪਲੀਜ਼ ਟਰਸਟ ਨਾ ਕਰਨਾ।
ਫੋਨ ਹੈਕ ਕਰ ਲੈਂਦੇ ਨੇ, ਫੋਨ ਹੈਕ ਕਰਨ ਤੋਂ ਬਾਅਦ ਕੈਂਦੇ ਨੇ ਬਈ ਮੈਨੂੰ ਇੰਨੇ ਪੈਸੇ ਦੀ ਨੀੜ ਹੈਗੀ ਏ ਫਟਾਫਟ ਪਾ ਦੋ। ਮੈਂ ਤੁਆਨੂੰ ਪਾਦੀ ਜਿਦਾਂ ਓ ਕਦੇ ਆਂਦੇ ਨੀ ਓਨਾਂ ਦਾ ਕਿਉਂਕਿ ਫੋਨ ਹੈਕ ਹੋਇਆ ਹੁੰਦਾ।
ਫੋਨ ਹੈਕ ਹੋਇਆ ਹੁੰਦਾ ਹਾਂਜੀ, ਹਾਂਜੀ, ਹਾਂਜੀ।
ਬਸ ਅੱਜ-ਕਲ। ਅੱਜ-ਕਲ ਬੋਤ ਫੈਦੇ ਵੀ ਹੈਗੇ ਨੇ ਏਦੇ, ਨੁਕਸਾਨ ਵੀ ਹੈਗੇ ਨੇ, ਬਸ ਇਉ ਕੈਅ ਸਕਣੇ ਆਪਾਂ ਤੇ। ਫੈਦੇ, ਫੈਦੇ ਓਨਾਂ ਵਾਸਤੇ ਹੈਗੇ ਨੇ, ਜੇੜੇ ਪੜ੍ਹੇ ਲਿਖੇ ਹੈਗੇ ਨੇ।
ਪੜ੍ਹੇ ਲਿਖੇ ਨਾ ਔਰ, ਕੀ ਕੈਂਦੇ ਜੇੜਾ ਏਦਾ ਯੂਜ਼ ਬਿਲਕੁਲ ਹਾਂ, ਜੇੜੇ ਓਨਾਂ ਦਾ ਬ ਯੂਜ਼ ਨਾਂ ਬਿਲਕੁਲ ਸਈ ਤਰੀਕੇ ਨਾਲ ਕਰ ਰੇ, ਓਨਾਂ ਵਾਸਤੇ ਵਧੀਆ।
ਹਂ।
ਕਿ ਬ ਜੇੜੇ ਹੈ ਨਾ ਜਿਵੇਂ ਅ ਥੋੜੇ ਘੱਟ ਪੜ੍ਹੇ ਲਿਖੇ ਤੇ ਓ ਐਵੇਂ ਈਂ ਚੱਕ ਕੇ ਮੈਸੇਜ ਪਾਤਾ ਜੀ, ਚੱਕ ਕੇ ਵੀਡੀਓ ਪਾਤੀ ਜੀ। ਕੋਈ ਵੀ ਆਪਣੀ ਪਰਸਨਲ ਤੇ ਕੀ ਕੈਂਦੇ ਨੇ ਓਦੇ ਨਾਲ, ਓਦੇ ਨਾਲ ਓਨਾਂ ਨੂੰ ਜ਼ਿਆਦਾ ਫ਼ਰਕ ਪੈਂਦਾ। ਮੈ ਬੇ ਬ ਏ ਹੈ ਕਿ ਸੋਸ਼ਲ ਮੀਡੀਆ ਯੂਜ਼ ਕਰਨ ਆਲੇ ਦਾ, ਬੰਦੇ ਦਾ ਤਰੀਕਾ ਵੀ ਹੋਣਾ ਚਾਈਦਾ। ਆਪਣੇ ਕੋਲ ਕਿ ਅਸੀਂ ਕਿਵੇਂ ਯੂਜ਼ ਕਰਨਾ, ਕਿਵੇਂ ਨਈਂ। ਹਾਂ ਹਾਂਜੀ, ਹਾਂਜੀ, ਹਾਂਜੀ ਉਹਨੇ ਤੇ ਉਹਨੂੰ ਕਹੀਐ ਕਿ ਲੋਕ ਹੈਗੇ ਨੇ ਕਿੰਨੇ, ਕਿਨੇ, ਕਿੰਨਾ ਪੈਸਾ ਮਤਲਬ ਕਿ ਕਮਾ ਚੁੱਕੇ ਨੇ ਯੂਟਿਊਬ ਤੋਂ, ਇੰਸਟਾਗ੍ਰਾਮ ਤੋਂ, ਕਈ ਐਸੇ ਲੋਕ ਹੈਗੇ। ਜੋ ਸਾਡਾ, ਅਸੀਂ ਤੇ ਹੁਣ ਦੇਖ ਰਹੇ ਹਾਂ ਨਾ। ਸਾਡੇ ਤੋਂ ਮਤਲਬ ਕਿ ਪਹਿਲੇ ਦੇ ਕਿੰਨੇ ਲੋਕ ਹੈਗੇ ਨੇ। ਜੋ ਬਲੋਗ ਬਣਾ, ਬਣਾ ਕੇ ਅੱਜ ਉਹਨਾਂ ਦੀ ਸਾਰੀ ਪਰਸਨਲ ਇਨਫੋਰਮੇਸ਼ਨ ਸਾਨੂੰ ਫੋਨ ਦੇ ਉਤੇ ਮਿਲ ਜਾਂਦੀ ਏ। ਅਸੀਂ ਵੀ ਦੇਖਦੇ ਹਾਂ ਉਹਨਾਂ ਨੂੰ ਉਹਨਾਂ ਦੇ ਵਲੋਗਸ ਵਗੈਰਾ, ਉਹ ਦੀ ਵੀਡੀਓਜ਼ ਵਗੈਰਾ।
ਹਾਂ ਹਾਂਜੀ ਹੁਣ ਤੁਸੀਂ ਫਿਟਨੈਸ ਦਾ ਲਾ ਲਓ ਤੁਸੀਂ ਦੋ ਸਾਲ ਆਪਣੀ ਜਿਮ ਕਰੋ। ਉਸ ਤੋਂ ਬਾਅਦ ਆਪਣੇ ਉਹ ਚੈਨਲ, ਬਣਾਉਣ ਲੱਗ ਜਓ ਤਾਂਡਾ ਸਰੀਰ ਤੁਹਾਡਾ ਸਰੀਰ ਵੇਖ ਕੇ ਆਪਣੇ ਆਪ ਹੀ ਲੋਕੀ ਕਹਿਣਗੇ। ਬਈ‌ ਇਹ ਵਧੀਆ ਹੈਗਾ ਚੈਨਲ ਇਹਨੂੰ ਸਪੋ ਸਧੋਟ ਕਰੋ, ਇਹ ਜੋ ਕਹਿੰਦਾ ਉਹ ਕਰੋ, ਇਨੇ ਇੰਨੀ ਘੱਟ ਉਮਰ ਚ ਇੰਨੀ ਵਧੀਆ ਬੋਡੀ ਬਣਾ ਲਈਏ, ਪਰ ਉਹਨਾਂ ਨੂੰ ਕੀ ਪਤਾ ਉਹਨਾਂ ਨੂੰ ਕੀ ਪਤਾ, ਇੰਨੇ ਡੱਬੇ ਖਾ ਕੇ ਬਣਾਈਏ ਯਾ
ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ, ਚਲੋ ਠੀਕ। ਓਕੇ ਜੀ, ਮੈਂ ਦੁਬਾਰਾ ਕੋਲ ਕਰਾਂਗੀ, ਠੀਕ ਏ ਜੀ, ਓਕੇ ਜੀ ਸਤਿ ਸ਼੍ਰੀ ਤਾਂ